ਸਤਿ ਸ਼੍ਰੀ ਅਕਾਲ।
ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ।
ਹੋਰ ਕੀ ਹਾਲ-ਚਾਲ?
ਵਧੀਆ-ਵਧੀਆ ਤੁਸੀਂ ਦੱਸੋ।
ਔਰ ਘਰ ਪਰਿਵਾਰ ਸਭ ਠੀਕ?
ਹਾਂਜੀ-ਹਾਂਜੀ ਸਭ ਠੀਕ ਤੁਸੀਂ ਦੱਸੋ ਘਰ ਪਰਿਵਾਰ?
ਹਾਂਜੀ ਸਭ ਵਧੀਆ ਜੀ, ਹੋਰ ਕੀ ਕਰਦੇ ਸੀ?
ਕੁਸ਼ ਨੀ ਬਸ‌ ਏ ਅਜੇ ਰੋਟੀ ਖਾਈ ਸੀ। ਚੱਕਰ ਕੱਟਣ ਡਿਆ ਸੀ, ਹੋਰ ਤੁਸੀਂ ਦੱਸੋ ਤੁਸੀਂ ਕੀ ਕਰਦੇ ਪਏ ਸੀ?
ਬਸ ਮੈਂ ਵੀ ਖਾਣਾ ਖਾ ਕੇ ਵੇਲੀ ਹੋਈ ਆਂ ਤੇ ਮੈਂ ਕਿਆ ਚੱਲ ਮੂੰਵੀ ਵੇਖਦੀ ਆਂ। ਤੇ ਮੈਂ ਪੁੱਛਣਾ ਸੀ ਕਿ ਕੱਲ ਆਪਾਂ ਵੇਖਣੇ ਜਾਣੀ ਮੂਵੀ ਤੇ ਓ ਮੈਂ ਪੁੱਛਣਾ ਸੀ ਓ ਨਿੱਕਾ ਜੇਲਦਾਰ ਕੈਂਦੇ ਆ ਅੱਜ-ਕੱਲ ਚੱਲੀ ਹੋਈ ਐ। ਤੇ ਕਿੱਦਾਂ ਦੀ ਮੁਵੀ ਵੇਖੀ ਹੋਈ ਤੁਸੀਂ ਮੁਵੀ ਓ ਨਿੱਕਾ ਜੈਲਦਾਰ।
ਹਾਂਜੀ-ਹਾਂਜੀ ਓ ਤਾਂ ਬੋਤ ਵਧੀਆ ਫਿਲਮ ਹੈਗੀ ਐਂ ਪੰਜਾਬੀ ਫਿਲਮ ਹੈਗੀ ਐ ਬੋਤ ਵਧੀਆ ਹੈਗੀ ਐ ਮੂਵੀ।
ਅੱਛਾ-ਅੱਛਾ,
ਹਾਂਜੀ-ਹਾਂਜੀ, ਹਾਂਜੀ ਹਸੀਂ ਮਜ਼ਾਕ ਦੀ ਹੈਗੀ ਏ ਓ ਮੂਵੀ ਬੜੀ ਚੰਗੀ ਮੂਵੀ ਐ।
ਅੱਛਾ ਕਿੱਦਾਂ ਦੀ ਐ, ਕੀ ਹੈਗਾ ਮਤਲਬ ਓਦੇ 'ਚ?
ਬਸ ਓਂਦੇ 'ਚ ਓਈ ਹੇਗਾ ਐ। ਏ ਮਤਲਬ ਇੱਕ ਓ ਮੁੰਡਾ ਹੁੰਦਾ ਏ ਓ ਕਿਸੇ ਨਾਲ ਓ ਕੁੜੀ ਨਾਲ
ਤੇ ਬਸ ਓ ਓਨੇ ਦਾ ਵਿਆ ਕਰਨਾ ਜਾਂਦਾ ਤੇ ਓ ਜਦੋਂ ਰਿਸ਼ਤਾ ਕਰਾਣ ਜਾਂਦੇ ਓਦੇ ਘਰ ਪਰਿਵਾਰ ਆਲੇ ਓ ਗ਼ਲਤੀ ਨਾਲ ਓਦੀ ਬੈਣ ਨਾਲ ਰਿਸ਼ਤਾ ਹੋ ਜਾਂਦਾ ਐ ਓਦਾ।
ਅੱਛਾ ਤੇ ਫੇਰ
ਥੋੜ੍ਹੀ ਗੱਲ ਥੋੜ੍ਹੀ ਮਿਸਅੰਡਸਟੈਂਡਿੰਗ ਕਰਕੇ ਨਾ ਓ ਦੂਜੇ ਓਦੇ ਬੈਨ ਨਾਲ ਰਿਸ਼ਤਾ ਹੋ ਜਾਂਦਾ। ਪਰ ਓ ਓਨੂੰ ਪਿਆਰ ਨੀ ਕਰਦਾ ਓ ਦੂਜੀ ਨਾਲ ਪਿਆਰ ਕਰਦਾ ਏ।
ਅੱਛਾ-ਅੱਛਾ,
ਹਾਂ ਬਸ ਫੇਰ ਓ ਦੋਵੇਂ ਮਤਲਬ ਓ ਓਦੀ ਜੇੜੀ ਓ ਜਿਨੂੰ ਓ ਪਿਆਰ ਕਰਦਾ ਓ ਓਨੂੰ ਰੁਸ ਜਾਂਦੀ ਏ ਓ ਕੈਂਦੀ ਏ ਕੀ ਹੁਨ ਕੀ ਕਰੇਗਾ ਐ ਓ ਫਿਰ ਔ, ਬੜਾ ਓ ਲਾਂਦਾ ਏ ਕਿ ਕਿਸੇ ਤਰ੍ਹਾਂ ਮੇਰਾ ਰਿਸ਼ਤਾ ਹੋ ਜਾਵੇ ਓ ਦੂਜੀੇ ਨਾਲ ਈ। ਪਰ ਓ ਘਰ ਪਰਿਵਾਰ ਆਲੇ ਓ ਮੰਨਦੇ ਨੀ ਹੈਗੇ ਜਿਵੇਂ ਓ ਸੋਚਦੇ ਨੇ ਓਦੀ ਜੇੜੀ ਹੁੰਦੀ ਏ ਦਾਦੀ ਓ ਸੋਚਦੀ ਏ ਓ ਕਿਸੇ ਓਹੇ ਨਾਲ ਚੱਕਰ 'ਚ ਪਿਆ ਏ, ਓਦੀ ਪੜੋਸਨ ਜੀ ਹੁੰਦੀ ਐ ਕੋਈ ਕਿ ਓਦੇ ਨਾਲ ਚੱਕਰ 'ਚ ਪਿਆ ਏ, ਓਂਦਾ ਰਿਸ਼ਤਾ ਨੇ ਓਨੂੰ ਕਦੇ ਬਾਰ ਬੂਰ ਨੀ ਜਾਣ ਦਿੰਦੀ ਮਿਲਣ ਨੀ ਦਿੰਦੀ ਕੁਛ ਕਰਨ ਨੀ ਦਿੰਦੀ।
ਅੱਛਾ-ਅੱਛਾ,
ਹਾਂ ਫੇਰ ਓ ਅਖੀਰ 'ਚ ਔ ਭੱਜ ਜਾਂਦੇ ਨੇ। ਜੇੜੀ ਓ ਦੂਜੀ ਓ ਕੁੜੀ ਹੁੰਦਾ ਐ, ਜਿਦੇ ਨਾਲ ਔ ਪਿਆਰ ਕਰਦਾ ਏ ਓ ਸ਼ਾਦੀ ਆਲੇ ਦਿਨ ਓ ਭੱਜ ਜਾਂਦੇ ਨੇ ਤੇ ਓਦੇ ਨਾਲ ਵਿਆ ਨਾ ਕਰਕੇ। ਕੇ ਫੇਰ ਓਦੇ ਨਾਲ ਭਜ ਜਾਂਦਾ ਤੇ ਫੇਰ ਰਸਤੇ 'ਚ ਜਦੋਂ ਓ ਸਟੇਸ਼ਨ 'ਤੇ ਬੈਂਦੇ ਨੇ। ਫੇਰ ਓਨਾਂ ਨੂੰ ਖਿਆਲ ਆਂਦਾ ਏ ਕੀ। ਆਪਾਂ ਮਤ ਲਬ‌ ਏ ਵਾਪਿਸ ਈ ਚਲੇ ਜਾਈਏ ਐਂਵੇ ਬੱਜ ਕੇ ਕੀ ਫੈਦਾ। ਦੋਵਾਂ ਪਰਿਵਾਰਾਂ ਨੂੰ ਐਵੇਂ ਮਲਬ ਧੋਖਾ ਦੇ ਕੇ ਓਨਾਂ ਦੇ ਮਨ ਵਿੱਚ‌ ਐ ਆ ਜਾਂਦਾ। ਫੇਰ ਓ ਵਾਪ। ਵਾਪਿਸ ਆ ਜਾਂਦੇ ਨੇ। ਹਾਂ ਹਾਂ ਬਸ ਫੇਰ ਓ ਦੋਵੇਂ ਦੇ ਪਰਿਵਾਰ ਵਾਲੇ ਮੰਨ ਜਾਂਦੇ ਨੇ ਕੀ ਚੱਲੋ ਕੋਈ ਨੀ।
ਕਿੰਨੇ, ਘੰਟੇ ਦੀ ਮੂਵੀ ਹੈਗੀ ਹੈ ਓਦਾਂ।
ਓ ਹੈਗੀ ਹੈ, ਮਲਬ ਤੇ ਢਾਈ ਕੇ ਤਿੰਨ ਕੁ ਘੰਟੇ ਦੀ ਮੂਵੀ ਹੋਣੀ ਏ।
ਅੱਛਾ ਅੱਛਾ ਤੇ ਹੋਰ ਵੀ ਪੰਜਾਬੀ ਮੂਵੀ ਕੇੜੀ ਵਧੀਆ ਏ। ਜਾਂ ਹੋਰ ਕੋਈ ਅਛੀਆਂ ਹੋਵੇ ਤੇ।
ਸਾਰੀ ਵਧੀਆ ਐਗੀ। ਕੀ ਏ। ਔਰ ਇੱਕ‌ ਓ ਐਕੈਰੀਓਨ ਜੱਟਾ ਇੱਕ ਓ ਕੈਰੀਓਨ ਜੱਟ। ਟਾ ਟੂ ਵੀ ਹੈਗੀ ਹੈ ਤੇ ਨਾਲੇ ਕੋ ਉਹ ਹੈਗੀ ਹੈ ਕਾਲਾ ਸ਼ਾਹ ਕਾਲਾ ਉਹ ਵੀ ਬਹੁਤ ਵਧੀਆ ਮੂਵੀ ਹੈਗੀ ਹੈ।
ਅੱਛਾ ਅੱਛਾ, ਉਹਦੇ ਚ ਕੀ ਹੈਗਾ।
ਉਹਦੇ 'ਚ ਉਹਦੇ 'ਚ ਤਾਂ ਉਹੀ ਕੋਈ ਕਾਲਾ ਜਾਂ ਮੁੰਡਾ ਹੁੰਦਾ ਹੈ ਨਾ। ਉਹਦੀ ਕਹਾਣੀ ਹੈਗੀ ਹੈ ਪੂਰੀ ਉਹਦਾ ਮਤਲਬ ਉਹਦਾ ਵਿਆਹ ਕਰਾਉਣਾ ਹੁੰਦਾ ਐ। ਤੇ‌। ਉਹਦੀ ਬੁਆ ਹੋਆ ਹੋਆ ਹੋਂਦੀ ਹੈ ਤੇ ਉਹ ਕੋਈ ਰਿਸ਼ਤਾ ਲਿਆਂਦੀਏ ਉਹ ਜਿੜੀ ਕੁੜੀ ਉਹ ਬਹੁਤ ਸੋਹਣੀ ਹੋਂਦੀ ਏ। ਤੇ ਉਹ ਕਾਹਲਾ ਜਿਹਾ ਹੁੰਦਾ ਏ ਤੇ ਬਸ ਉਹ ਉਹਦੇ ਨਾਲ ਵਿਆਹ ਹੋਦਾ। ਉਹ ਜਾਂਦਾ ਏ ਹੋਰ। ਉਹਦੇ ਨਾਲ ਵਿਆਹ ਹੋ ਜਾਂਦਾ ਪਰ ਉਹ ਨਹੀਂ ਚਾਹੁੰਦੀ, ਕਿ ਉਹ ਕਿਸੇ ਹੋਰ ਨਾਲ ਪਿਆਰ ਕਰਦੀ ਏ।
ਅੱਛਾ ਅੱਛਾ,।
ਹੂੰ ਹੂੰ ਤੇ ਉਸ ਤੋਂ ਬਾਅਦ। ਹੂੰ ਉਹਦਾ ਜਿਹੜਾ ਉਹ ਹੌਂਦਾ ਐ। ਮਤਲਬ ਵਿਆਹ ਤਾਂ ਫਿਰ ਹੋ ਜਾਂਦਾ ਫਿਰ ਉਹ ਕੁੜੀ ਨਾਟਕ ਕਰਦੀ ਹੈ ਕਿ ਜਿਵੇਂ ਮੈਂ ਚੁੜੇਲ ਬਣ, ਚੁੜੇਲ ਬਣ। ਕੇ ਭੂਤ ਆ ਗ੍ਹਿਆ ਉਹ ਉਦੇ ਅਂਦਰ ਨਾਟਕ ਜਿਆ ਕਰ ਕੇ। ਕੇ ਉਹਨੂੰ ਡਰਾਉਂਦੀਏ ਮੁੰਡੇ ਨੂੰ। ਫੇਰ ਉਹਦੇ ਪੂਰੇ ਘਰਵਾਲਿਆਂ ਨੂੰ ਦਸਦੀ ਉਹ ਬਾਬੇ ਕੋਲ ਲੈ ਜਾਂਦੇ ਨੇ। ਫੇਰ ਬਾਬਾ ਉਹਨੂੰ ਵੇਖਦਾ ਹੈ ਤੇ ਬਾਬੇ ਨੂੰ ਵੀ ਡਰਾ ਦਿੰਦੀ ਐ।
ਅੱਛਾ, ਅੱਛਾ।
ਹਾਂ ਹਾਂ ਫੇਰ ਉਹ ਦੁਬਾਰਾ ਘਰ ਲਿਆਂਉਂਦੇ ਉਹਨੂੰ ਫੇਰ ਉਹਨੂੰ ਮੁੰਡੇ ਨੂੰ। ਪਤਾ ਲੱਗ ਜਾਂਦਾ ਕਿ ਇਹ ਤਾਂ ਨਾਟਕ ਕਰਦੀ ਪਈ ਏ ਇਹ ਚਾਹੁੰਦੀ ਨਹੀਂ ਸੀ ਮੇਰੇ ਨਾਲ ਵਿਆਹ ਹੋਵੇ ਉਹਨੇ ਫੇਰ ਸਾਰਾ। ਦੱਸ ਦਿਤਾ ਕਿ ਮੈਂ ਤੇਰੇ ਨਾਲ ਵਿਆਹ ਨਹੀਂ ਕਰਨਾ। ਚਾਹੁੰਦੀ ਸੀ ਮੈਂ ਤਾਂ ਕਿਸੇ ਹੋਰ ਨੂੰ ਪਿਆਰ ਕਰਦੀ ਸੀ ਫਿਰ ਉਹ ਮੁੰਡਾ ਕਹਿੰਦਾ ਚਲੋ ਕੋਈ ਇਹ। ਕੋਈ ਗੱਲ ਨਹੀਂ ਬਸ ਉਹ ਉਹਦੀ ਕੀ ਨਾ ਉਹਦੇ ਭਰਾ ਦੀ ਸ਼ਾਦੀ ਹੋਣੀ ਹੁੰਦੀ ਹੈ ਕੁੜੀ ਦੇ। ਤੇ ਬਸ ਉਹ ਉਹ ਹੋ ਜਾਏ ਫਿਰ ਉਸ ਤੋਂ ਬਾਅਦ ਮੈਂ ਤੈਨੂੰ ਛੱਡ ਦਾਂ ਗਾ। ਮਤਲਬ ਤੂੰ ਉਹਦੇ ਨਾਲ ਚਲੇਜਾਂਈ ਉਹਦੇ ਵਿਆਹ ਤੋਂ ਬਾਅਦ ਫੇਰ ਉਹ ਉਹਦੇ ਵਿਆਹ ਤੇ ਜਾਂਦਾ ਤੇ ਏ। ਬੱਸ ਉਹ ਜਿਹੜਾ ਦੂਜਾ ਮੁੰਡਾ ਆਉਂਦਾ ਹੈ ਜਿਹਦੇ ਨਾਲ ਉਹ ਪਿਆਰ ਕਰਦਾ ਏ। ਉਹ ਵੀ ਉੱਥੇ ਹੀ ਆਂਦਾ ਤੇ ਹਾਂ ਬਸ ਫੇਰ। ਔਹ। ਉਹ ਵੀ ਬੜੇ ਕੰਮ ਕੁਮ ਕਰਾਉਂਦਾ ਹੈ ਨਾ ਜਿਵੇਂ ਜਿਹੜਾ ਦੁਜਾ ਮੁੰਡਾ ਹੁੰਦਾ ਜਾਣ ਜਾਣ ਕੇ ਉੱਥੇ। ਉਹਦੇ ਵਿਆਹ 'ਚ ਕੰਮ ਕੁੁੰਮ ਕਰਾਉਂਦਾ ਕਿ ਮੈਂ, ਬਹੁਤ ਕੰਮ ਕਰਾ ਰਿਹਾ ਹਾਂ।
ਅੱਛਾ- ਅੱਛਾ,
ਤੇ ਹਾਂ, ਫੇਰ ਬਸ ਉਹ, ਤੇ ਨਾਲੇ ਜਿਹੜਾ ਦੂਜਾ ਹੁੰਦਾ ਏ ਉਹ ਸੱਚੀ ਉਹ ਦਿਲੋਂ, ਸਾਰਾ ਕੰਮ ਕਰਾਉਂਦਾ ਹੈ ਜਿਵੇਂ, ਉਹ ਵੀ ਉਹਦੇ ਨਾਲ ਪਿਆਰ ਕਰਦਾ ਏ।
ਅੱਛਾ- ਅੱਛਾ,
ਉਹ ਜ਼ਿਆਦਾ ਕੰਮ ਕਰਉਂਦਾ, ਜਿਹਦੇ ਨਾਲ ਵਿਆਹ ਹੁੰਦਾ ਏ। ਤੇ ਉਹਨੂੰ ਵਿਖਦਾ ਹੈ ਕਿ ਹਾਂ, ਉਹ ਵੀ ਬੰਦਾ ਚੰਗਾ ਹੈਗਾ ਹੈ, ਜਿਹਦੇ ਨਾਲ ਮੇਰਾ ਵਿਆਹ ਹੋਇਆ ਹੈ। ਫੇਰ ਉਹ ਆਖਿਰ 'ਚ, ਪਹਿਲੇ ਉਹ ਛੱਡ ਦਿੰਦਾ ਕਿ ਚੱਲ ਤੂੰ ਔਦੇ ਨਾਲ ਚਲੀ ਜਾ। ਜਿਹਦੇ ਨਾਲ ਉਹ ਪਿਆਰ ਕਰਦੀ ਸੀ। ਪਰ ਉਹ ਆਖਰੀ ਤੇ ਫਿਰ ਸਟੇਸ਼ਨ ਤੇ, ਉਹਦਾ ਮਨ ਨਹੀਂ ਕਰਦਾ। ਤੇ ਉਹ ਜਾਣ ਨੂੰ ਤਿਆਰ ਨਹੀਂ ਹੁੰਦੀ, ਉਹਨੂੰ ਮੁੰਡੇ ਨੂੰ ਪਤਾ ਲੱਗ ਜਾਂਦਾ ਜਿਹਦੇ ਨਾਲ ਉਹ ਪਿਆਰ ਕਰਦੀ ਸੀ। ਕੀ ਐ ਤਾਂ ਉਹਦੇ ਨਾਲ ਹੀ ਜਾਣਾ ਚਾਹੁੰਦੀ ਹੈ। ਜਿਹੜਾ ਦੂਜਾ ਕਾਲਾ ਜਿਹਾ ਹੈਗਾ ਸੀ, ਬਸ ਫਿਰ ਉਹ ਛੱਡ ਦਿੰਦਾ ਏ ਕਹਿੰਦਾ ਕੋਈ ਗੱਲ ਨਹੀਂ ਤੂੰ ਉਹਦੇ ਨਾਲ ਹੀ ਚਲੀ ਜਾ। ਫਿਰ ਉਹ ਭਜਦਾ ਏ ਭਜਦੀ ਹੈ, ਕੋਮੇਡੀ ਵੀ ਹੈਗੀ ਹੈ, ਤੇ ਵੈਸੇ ਮੂਵੀ ਬੜੀ ਚੰਗੀ ਹੈਗੀ ਹੈ ਸਟੋਰੀ ਵਾਈਜ਼ ਵੀ।
ਅੱਛਾ, ਉਹੀ ਆਪਾਂ ਸੋਚਣ ਦੇਹ ਸੀ ਕਿ ਹਿੰਦੀ ਮੂਵੀ ਵੇਖਣ ਚਲੀਏ ਕਿ ਐਤ ਕੀ ਪੰਜਾਬੀ ਵੇਖਦੇ ਹਾਂ, ਮੈਂ ਕਿਹਾ ਸੋਚਿਆ
ਹਾਂਜੀ -ਹਾਂਜੀ, ਨਹੀਂ ਪੰਜਾਬੀ ਜ਼ਿਆਦਾ ਵਧੀਆ ਹੁੰਦੀ ਹੈ ਮੂਵੀ ਪੰਜਾਬੀ ਝਾਸਾ -ਮਜ਼ਾਕ ਹੁੰਦਾ ਹੈ, ਤੇ ਨਾਲੇ ਸਟੋਰੀ ਵੀ ਵਧੀਆ ਹੁੰਦੀ ਹੈ।
ਆਹੋ, ਉਹੀ ਆਪਾਂ ਸੋਚਣ ਡਏ ਸੀ, ਇਹ ਹਿੰਦੀ ਤੇ ਉਹ ਦੁਰੰਧਰ ਚੱਲੀ ਹੋਈ ਏ, ਤੇ ਉਹ ਤਾਂ ਕਹਿੰਦੇ ਓਦਾਂ ਹਸੀ ਮਜ਼ਾਕ ਦੀ ਨੀ ਹੈਗੀ ਤੇ ਆ ਕਿਹਾ ਹਸੀ ਮਜ਼ਾਕ ਦੀ ਵੇਖਣੀ ਆ ਤਾਂ ਪੰਜਾਬੀ ਵੇਖਣੀ ਚੱਲਦੇ ਆ ਆਪਾਂ ਮੈਂ ਕਿਹਾ ਤੁਸੀਂ ਵੇਖਤੇ ਪੰਜਾਬੀ ਮੂਵੀ
ਤਾਂ ਲੈ ਗਈ, ਉਹ ਜ਼ਿਆਦਾ ਹਾਸੇ ਮਜ਼ਾਕ ਤਾਂ ਕੁਛ ਨਹੀਂ ਉਹਦੇ ਵਿੱਚ ਉਹ ਤਾਂ ਸ਼ੁਰੂਆਤ ਤੋਂ ਅਖੀਰ ਵਿੱਚ, ਬਸ ਮਾਰਨ ਮੁਰਨ ਦਾ ਹੀ ਹੈਗਾ ਸਾਰਾ
ਛੁੱਟੀਆਂ ਪਈ ਹੋਈਆਂ ਨੇ ਬੱਚਿਆਂ ਦੀ, ਤੇ ਸੋਚਿਆ ਕਿ ਪੰਜਾਬੀ ਮੂਵੀ ਵੇਖਦੇ ਹਾਂ ਹਸੀ ਮਜ਼ਾਕ, ਬੱਚਿਆਂ ਨੂੰ ਕੀ ਮਾਰਪੀਟ ਵਿਖਾਈਏ
ਹਾਂ, ਹਾਂ ਉਹੀ ਗੱਲ ਹੈਗੀ ਏ, ਉਹ ਤਾਂ ਉਹਦੇ ਵਿੱਚ ਤਾਂ ਪਾਕਿਸਤਾਨ ਦਾ ਦੱਸਿਆ ਦੁਰੰਧਰ ਵਿੱਚ ਤਾਂ ਉਹੀ ਜਿਹੜਾ ਉਹ ਐ ਨੋਟਬੰਦੀ ਕਿਉਂ ਹੋਈ ਸੀ, ਇਹ ਕਿਉਂ ਹੋਇਆ ਸੀ ਕਿ, ਪਾਕਿਸਤਾਨ ਤੇ ਇੰਡੀਆ ਦੀ ਲੜਾਈ ਕੀ ਹੋਈ ਸੀ, ਇਹ ਸਾਰੇ ਦੱਸਿਆ ਉਹਦੇ ਵਿੱਚ ਤਾਂ
ਅੱਛਾ, ਅੱਛਾ ਆਹੋ, ਮੈਂ ਕਿਹਾ ਤੁਸੀਂ ਵੇਖਦੇ ਹੋ ਪੰਜਾਬੀ ਮੂਵੀ, ਮੈਂ ਤਾਂ ਇੰਨੇ ਕ ਵੇਖਦੀ ਨੀ ਹੈਗੀ ਮੂਵੀ
ਨਹੀਂ, ਨਹੀਂ ਪੰਜਾਬੀ ਮੂਵੀਜ਼ ਸਗੋਂ ਵੇਖਿਆ ਕਰੋ, ਪੰਜਾਬੀ ਮੂਵੀ ਤਾਂ ਬਹੁਤ ਚੰਗੀ ਹੁੰਦੀਆਂ ਨੇ ਸਾਰੀਆਂ ਹੀ, ਬੜੀ ਸਾਰੀ ਮੂਵੀ ਹੈਗੀਆਂ ਨੇ
ਉਈ ਮੈਂ ਕਿਹਾ, ਪੁੱਛ ਲਾ, ਪੁੱਛ ਕੇ ਹੀ ਹੈਗਾ, ਐਵੇਂ ਨਾ ਪੈਸੇ ਹੀ ਬਰਬਾਦ ਹੋ ਜਾਣ ਤੇ ਪੁੱਛ ਕੇ ਹੀ ਜਾਵਾਂ, ਕਿ ਕਿਹੜੀ ਵੇਖੀਏ ਮੂਵੀ, ਹੁਣ ਤਾਂ ਕੈਨ ਇਹ ਕੈਰੀ ਔਨ ਜੱਟਾ ਵੀ ਆਈ ਹੋਈ ਏ ਫੌਰ ਥਰੀ ਹੈਗੀ ਆ ਨਾ, ਤੇ ਫੋਰ ਹੈਗੀ ਏ ਕੈਰੀ ਔਨ ਜੱਟਾ ਫੋਰ ਹੈਗੀ, ਉਹਦੇ ਵੀ ਬੜੇ ਐਡ ਆ ਰਹੇ ਸੀ, ਤੇ ਮੈਂ ਕਿਹਾ ਪੁੱਛਾ ਉਹ ਵੀ ਕਿੱਦਾਂ ਦੀ ਹੋਊਗੀ ਪਤਾ ਨੀ ਹਲੇ ਤਾਂ, ਉਹ ਤਾਂ ਨੀ ਵੇਖੀ ਹੋਣੀ ਹਲੇ ਤੁਸੀਂ
ਹੂੰ, ਹੂੰ ਟ੍ਰੇਲਰ ਤਾਂ ਵਧੀਆ ਲੱਗਦਾ ਪਿਆ ਦੇਖਣ ਵਿੱਚ
ਹਾਂ ਟ, ਆਪਾਂ ਵੀ ਟ੍ਰੇਲਰ ਹੀ ਵੇਖਿਆ ਓਦਾ ਪੂਰੀ ਮੂਵੀ ਤਾਂ ਨੀ ਵੇਖੀ ਹਜੇ ਟੇਲਰ ਹੀ ਵੇਖਿਆ, ਉਹ ਲੱਗੀ ਹੋਈ ਹੈ ਏ ਸਿਨੇਮਾ ਤੇ ਤੇ, ਉਹੀ ਸੋਚ ਰਹੀ ਸੀ, ਉਹੀ ਸੋਚਦੇ ਸੀ ਵੇਖਣ ਜਾਈਏ ਕਿ ਨਹੀਂ
ਹਾਂਜੀ- ਹਾਂਜੀ ਉਹ ਵੀ ਵੇਖ ਲਓ, ਤੁਸੀਂ ਉਹ ਵੀ ਕਮੇਡੀ ਹੋਣੀ ਏ ਪੱਕਾ ਉਹ ਕਿਉਂਕਿ ਕੈਰੀ ਔਨ ਜੱਟਾਂ, ਸਾਰੀ ਕੋਮੇਡੀ ਮੂਵੀ ਸੀ ਨਾ
ਹਾਂਜੀ, ਹਾਂਜੀ ਬਾਕੀ ਤੇ ਬਾਕੀ ਤਿੰਨ ਵੇਖੀ ਹੋਈ ਤੁਸੀਂ।
ਹਾਂ ਬਾਕੀ ਤਿੰਨ ਵੇਖੀ ਹੋਈ ਹੈ ਮੈਂ ਟੀ ਵੀ 'ਤੇ ਵੇਖੀ ਮੈਂ ਤਾਂ।
ਅੱਛਾ, ਅੱਛਾ ਚਲੋ ਵਧੀਆ ਹੈਗਾ ਏ ਹੋਰ।
ਬਸ ਵਧੀਆ ਵਧੀਆ ਹੋਰ ਤੁਸੀਂ ਕਿਹੜੀ-ਕਿਹੜੀ ਮੂਵੀ ਦੇਖੀ ਪੰਜਾਬੀ ਦੀ।
ਮੈਂ ਮੈਂ ਵੇਖੀ ਹੋਈ ਏ। ਚੰਡੀਗੜ ਅੰਮ੍ਰਿਤਸਰ ਚੰਡੀਗੜ੍ਹ ਵਾਲੀ ਹੈਗੀ ਆ ਨਾ ਉਹ ਵੇਖੀ ਸੀ। ਤੇ ਬਾਕੀ ਆਹੋ, ਆਹੋ, ਆਹੋ ਉਹ ਵੇ। ਵੇਖੀ ਸੀ ਇੱਕ ਵਾਰ ਉਹ ਵੀ ਟੀ ਵੀ ਤੇ ਹੀ ਵੇਖੇ ਸੀ ਓਦਾ ਸਿਨੇਮਾ ਤੇ ਨੀ ਗਏ ਓਦਾ ਟੀ ਵੀ। ਇੱਕ ਅੰਨੇ ਦੀਆ ਮਜ਼ਾਕ ਏ ਉਹ ਆਪਾਂ ਸਿਨੇਮਾ ਚ ਵੇਖੀ ਸੀ ਉਹ ਮੈਂ ਗਈ ਸੀ ਆਪਣੀ ਭੂਆ ਗਰ। ਉੱਥੇ ਵੇਖੇ ਸੀ ਅੰਨੇ ਦੀਆਂ ਮਜ਼ਾਕ ਉਹ ਵੀ ਵਧੀਆ ਸੀਗੀ ਮੂਵੀ ਕੋਮੇਡੀਅਨ। ਪੰਜਾਬੀ ਵਧੀਆ ਹੀ ਹੁੰਦੀ ਏ ਮਤਲਬ ਹੱਸੀ ਮਜ਼ਾਕ ਦੀ ਹੀ ਹੁੰਦੀ ਏ ਜ਼ਿਆਦਾਤਰ ਨਾ।
ਹਾਂ, ਹਾਂ ਸਾਰੀ ਹਸੀ ਮਜ਼ਾਕ ਦੀ ਹੁੰਦੀ ਏ ਵਧੀਆ ਮੂਵੀ ਹੁੰਦੀ ਏ ਪੰਜਾਬੀ ਸਗੋਂ। ਪੰਜਾਬੀ 'ਚ ਨਾ ਕਾਮੇਡੀ ਵੀ ਹੁੰਦੀ ਏ ਤੇ ਨਾਲੇ ਸਟੋਰੀ ਵੀ ਹੁੰਦੀ ਏ ਹਿੰਦੀ ਚ ਖਾਲੀ। ਸਟੋਰੀ ਹੁੰਦੀ ਏ ਕਮੇਡੀ ਇਨੀ ਨਹੀਂ ਹੁੰਦੀ।
ਉੱਥੇ ਕਮੇਡੀ ਵੀ ਹੁੰਦੀ ਏ ਨਾਲੇ ਨਾ।
ਹਾਂ, ਹਾਂ।
ਨਾਲੇ ਮੈਂ ਕੈਰੀ ਔਨ ਜੱਟਾਂ ਵਨ ਵੀ ਵੇਖੀ ਹੋਈ ਏ ਉਹ ਵੀ ਵ।
ਹੂੰ ਇੱਕ ਉਹ ਵੀ ਵੇਖੀ ਹੋਣੀ ਤੁਸੀਂ ਮਿਸਟਰ ਐਡ ਮਿਸੀਜ਼ ਚਾਰ ਸੌ ਵੀਹ।
ਆਹੋ, ਆਹੋ ਉਹ ਵੀ ਵੇਖੀ ਸੀ। ਉਹ ਵੀ ਵੇਖੀ ਉਹ ਵੀ ਵਧੀਆ ਟੀ ਵੀ ਤੇ ਹੀ ਵੇਖੇ ਸੀ ਉਹ।
ਚਾਰ ਸੌ ਵੀਹ।
ਅੱਛਾ ਰਿਟਰਨ ਤਾਂ ਨੀ ਵੇਖੀ ਮੈਂ। ਅ ਨੋਰਮਲ ਉਹ ਚਾਰ ਸੌ ਬੀਸ ਵਾਲੀ ਵੇਖੀ ਹੋਈ ਉਹ ਵਧੀਆ ਲੱਗੀ ਸੀ ਮੈਨੂੰ।
ਅੱਛਾ, ਅੱਛਾ ਨਹੀਂ ਤੁਸੀਂ ਰਿ ਰਿ ਰਿਟਰਨਸ ਵੀ ਬਹੁਤ ਵਧੀਆ ਉਹ ਵੀ ਵੇਖੋ ਤੁਸੀਂ।
ਅਛਾ- ਅਛਾ ਬਿਲਕੁਲ ਹੁਣ। ਜਾਵਾਂਗੇ ਵੇਖਣ ਦੇਖਦੇ ਆ ਕਿਹੜੀ ਦੇਖਦੇ ਆਹ ਕਹਿਨਦੇ ਹੁੰਦੇ। ਤਾਂ ਫੇਰ ਹੋਰ ਹੀ ਤੋਰੀ ਸਜੀ ਹੋਈ ਹੈ। ਕਿਉਕਿ ਹੁਣ ਤਾਂ ਉਹੀ ਲੱਗੀ ਹੋਈ ਹੈ। ਡੈਮ ਤੇ ਨਾ ਉਹੀ ਵੇਖਣ ਜਾਵਾਂਗੇ। ਬਾਕੀ ਆਪਾਂ। ਇਹ ਕਰੜਦਮ ਮੁਟੀ ਵਾਲਾ ਵੀ ਆਉਂਦੀ ਉਹ ਵੀ ਵੇਖੀ ਸੀ ਉਹ ਵੀ ਵਧੀਆ ਲੱਗੀ।
ਬੜੀ ਵਧੀਆ ਹੈਗੀ।
ਉਹ ਵੀ ਵਧੀਆ ਲੱਗੀ।
ਹਾਂ ਉਹਦੇ ਚ। ਅਤੇ ਤਾਂ ਉਹ ਸਨ ਸੋਨਮ ਬਾਜਵਾ ਨੇ ਬੜ ਚੰਗਾ ਰੋਲ ਕੀਤਾ ਉਹਦੀ ਹੈਗੀ ਹੈ। ਪੂਰੀ ਮੂਵੀ ਬਸ ਉਹਨੇ ਜਾਣ ਵਾਲੀ ਇਹ ਮੂਵੀ। ਹੂੰ- ਹੂੰ ਉਹ ਵਧੀਆ ਐਕਟਿੰਗ ਕਰਦੀ ਆ ਉਹਦੇ ਵਿਚ।
ਸਹੀ ਗੱਲ ਹੈ। ਹੋਰ ਕੀ ਕਰਦੇ ਤੁਸੀ ਕੀ ਕਰਦੇ ਅੱਜ।
ਹਾਂਜੀ
ਤੁਸੀ ਕੀ ਕਰਦੇ ਹੋ ਅਜ ਕਲ।
ਮੈਂ ਕੁਛ ਨਹੀਂ ਬਸ ਜੋ ਵੀ ਕਰਦਾ।
ਹੋ ਜੋ੍ ਵਧੀਆ ਚੱਲ ਰਹੀ ਹੈ।
ਹਾਂਜੀ- ਹਾਂਜੀ ਵਧੀਆ ਚੱਲ ਰਹੀ ਹੈ।
ਚਲੋ ਵਧੀਆ ਹੈਗਾ।
ਹੋਰ ਤੁਸੀ ਦੱਸੋ ਤੁਸੀ ਕੀ ਕਰਦੇ ਹੋ।
ਮੈ ਵੀ ਹੁਨ ਜੋਬ ਇੰਟਰਵਿਊ ਦਿੱਤਾ ਸੀ ਉਹਨੇ ਤੇ ਇਕ ਤਾਰੀਖ। ਜੋ ਕਲ ਤੋਂ ਸਟਾਰਟ ਹੋਣੀ ਸੀ ਜੋ ਤੇ ਉਹ ਜਿਹੜਾ ਹੈਗਾ ਉਹਦਾ ਫੋਨ ਆਇਆ। ਉਹ ਕਹਿਦਾ ਕੱਲ ਮੈ ਬਾਹਰ ਜਾਣਾ ਤੇ ਪਰਸੋਂ ਤੋਂ ਸ਼ੁਰੂ ਹੋਏਗੀ ਹੁਣ- ਹੁਣ ਪਰਸੋਂ ਤੋਂ ਜਾਣਾ ਸਟਾਰਟਿੰਗ ਕਰਨੀ ਹੈ। ਹੁਣ ਵੇਖੋ ਕੀ ਬਣਦਾ। ਇੰਟਰਵਿਊ ਤਾਂ ਆ ਗਿਆ ਸੀ ਕਲੀਅਰ-
ਵਧੀਆ ਗੱਲ ਹੈ। ਚਲੋ ਬੈਸਟ ਔਫ ਲੱਕ। ਵਧੀਆ ਹੋਈ ਸਟਾਰਟਿੰਗ
ਚਲੋ, ਠੀਕ ਹੈ। ਸਤਿ ਸ਼੍ਰੀ ਅਕਾਲ।
ਓਕੇ, ਸਤਿ ਸ਼੍ਰੀ ਅਕਾਲ ਜੀ।